ਹੈਲੋ-ਹੈਲੋ ਸਸ ਸ੍ਰੀ ਕਾਲ ਭਾਜੀ।
ਸਸ ਸ੍ਰੀ ਕਾਲ ਜੀ, ਹੋਰ ਕੀ ਹਾਲ-ਚਾਲ।
ਵਧੀਆ-ਵਧੀਆ। ਹੋਰ ਬਸ ਵਧੀਆ ਹੋਰ ਕੰਮ ਕਾਰ
ਕੰਮ ਕਾਰ ਠੀਕ ਹੀ ਚੱਲ ਰਿਹਾ ਹੋਰ ਤੁਸੀਂ ਕੀ, ਕੀ ਕਰਦੇ ਹੋ?
ਮੈਂ ਤੇ ਸਾਡੀ ਦੁਕਾਨ ਹੈ ਜੇ ਮਕੈਨਿਕ ਦੀ ਮੈਂ ਮਕੈਨਿਕ ਦਾ ਕੰਮ ਕਰਦਾ ਵਾ ਪੜ੍ਹਾਈ ਕੀਤੀ ਹੈ ਮਕੈਨਿਕ ਦੀ ਮੈਂ।
ਅੱਛਾ ਜੀ ਅੱਛਾ-ਅੱਛਾ ਤੇ ਇੰਜ ਏ ਮੈਂ ਐਕਟਿਵਾ ਲੈਣੀ ਸੀ।
ਹੂੰ ਹੂੰ ਕੋਈ ਨੀ ਦਵਾ ਦਾਂਗੇ।
ਕਿ ਕਿਹੜੀ ਕੰਪਨੀ ਦਾ ਮਤਲਬ ਉਹ
ਹੀਰੋ, ਹੀਰੋ ਦੀ ਏ ਹੋਂਡਾ ਐਕਟਿਵਾ ਸ਼ਿਵ ਸ਼ੰਕਰ ਆਲਿਆਂ ਦੀ।
ਅੱਛਾ-ਅੱਛਾ, ਅੱਛਾ ਤੇ ਮਤਲਬ ਸਿਕਸ ਜੀ ਤੇ ਉਹ ਮਤਲਬ ਕਿ ਇੱਕ ਕਿਲੋਮੀਟਰ ਚ ਮਤਲਬ ਕਿੰਨਾ ਬਈ ਉਹ ਹੈਗੀ ਹੈ? ਪੈਟਰੋਲ ਬਈ ਕਿੰਨਾ ਕੁ ਲੱਗਦਾ ਹਾਂਜੀ-ਹਾਂਜੀ ਐਵਰੇਜ।
ਕ ਇੱਕ ਲੀਟਰ ਜੋ ਪੈਂਤੀ ਦੀ ਐਵਰੇਜ ਦੇ ਦਿੰਦੀ ਹੈ।
ਅੱਛਾ ਤੇ ਸਪਲੈਂਡਰ ਚ ਤੇ ਇਹਨਾਂ ਚ ਕੀ ਅੰਤਰ ਹੈਗਾ ਦੋਨਾਂ
ਸਪਲੈਂਡਰ ਬਾਈਕ ਹੈਗੀ ਉਹਦੇ ਚ ਗੇਅਰ ਨੇ ਇਹਦੇ ਚ ਗੇਅਰ ਹੁੰਦੀ ਐ ਚ ਰੇਸਪਰੇਕ ਹੁੰਦੀ ਐ।
ਨਈ ਤੇ ਓਰ ਹਾਂਜੀ-ਹਾਂਜੀ। ਇਹਦੇ ਚ ਗੇਰੇ ਉਹਦੇ ਚ ਰੇਸ ਐ ਹਾਂਜੀ-ਹਾਂਜੀ। ਤੇ ਐਵਰੇਜ ਚ ਵੀ ਕੋਈ ਫ਼ਰਕ ਹੁੰਦਾ।
ਐਵਰੇਜ ਚ ਕੋਈ ਫ਼ਰਕ ਨੀ ਹੁੰਦਾ ਐਵਰੇਜ ਹੁੰਦਾ ਚ ਐ ਹੁੰਦਾ ਸਿਰਫ ਓਦੀ ਪੰਜਾਹ ਸ ਪੰਜਾਹ ਸੱਠ ਦੀ ਐਵਰੇਜ ਹੋਏ ਗੀ ਤੇ ਤੁਹਾਡੀ ਐਕਟੀਵਾ ਦੀ ਪੈਂਤੀ ਦੀ ਐਵਰੇਜ ਹੋਏਗੀ ਜਿੰਨੀ ਲੋਂਂਗ ਰੂਟ ਤੇ ਖਿੱਚੋਗੇ ਓਨੀ ਘੱਟ ਜਾਦਾ ਐਵਰੇਜ ਦੇਗੀ ਅਗਰ ਲੋਕਲ ਭਜਾਓਗੇ ਰੇਸਾਂ ਦੋਗੇ ਓ ਘੱਟ
ਅੱਛਾ-ਅੱਛਾ ਤੇ ਏਨਾਂ ਦੇ ਕਾਰਪੋਰੇਟਰ ਦੇ ਵਿੱਚ ਵੀ ਕੋਈ ਹੈ ਕੋਈ ਅੰਤਰ ਕੋਈ।
ਓ ਹੁਣ ਜੇੜ੍ਹੇ ਨਵੇਂ ਮਾਡਲ ਆ ਰੇ ਏਨਾ ਦੇ ਇੰਜੈਕਟਰ ਏ ਤੇ ਪੈਲੇ ਪੁਰਾਣੇ ਮਾਡਲ ਜੇੜ੍ਹੇ ਪੰਦਰਾਂ, ਸੋਲਾਂ, ਸਤਰਾਂ, ਠਾਰਾ ਕਾਬੇਟਰ ਐ।
ਅੱਛਾ-ਅੱਛਾ ਜੀ। ਤੇ ਓ ਆਪਣਾ ਐਵਰੇਜ ਚ ਕੋਈ
ਐਵਰੇਜ ਦਾ ਕੋਈ ਫਰਕ ਨੀ ਪੈਂਦਾ ਬਸ ਜੇੜਾ ਹੁਣ ਏ ਮਾਡਲ ਨੇ ਨਾ ਏਨਾ ਢਾਈ ਲੀਟਰ ਤੇਲ ਰੱਖਣਾ ਪੈਂਦਾ, ਢਾਈ ਲੀ ਹਾਂ।
ਐਵਰੇਜ ਕੋ ਫਰਕ ਏ।
ਨਾ ਫ਼ਰਕ ਤਾਂ ਕੋਈ ਨੀ ਹੈ ਬਸ ਆਏ ਢਾਈ ਲੀਟਰ ਤੇਲ ਫਾਲਤੂ ਰੁਕਣਾ ਪੈਂਦੈ। ਹਾਂ ਤਾਂ ਕਿ ਗੱਡੀ ਤੇ ਸਹਿਨ ਸਰ ਡੁੱਬਿਆ ਰਏ।
ਅੱਛਾ-ਅੱਛਾ-ਅੱਛਾ-ਅੱਛਾ-ਅੱਛਾ ਤੇ ਓ ਇ ਕ ਓ ਦੂਸਰੀ ਆ ਓ ਹਲੇ ਘਰ ਈ ਐ। ਅੱਜ ਕੱਲ੍ਹ ਇਲੈਕਟ੍ਰਿਕ ਹਾਂਜੀ-ਹਾਂਜੀ ਬਿਜਲੀ ਇਲੈਕਟ੍ਰਿਕ
ਓ ਇਲੈਕਟ੍ਰਿਕ ਦਾ ਕੋਈ ਫੈਦਾ ਨੀ ਐ ਜੀ ਲੋਂਂਗ ਰੂਟ ਤੇ ਜਾਂਦੀ ਨੀ ਇਨਾਂ ਓ ਓ ਲੋਕਲੀ ਕਾਮਯਾਬ ਏ ਲੇਡੀਜ਼ ਬੁੱਢੇ ਹੋ ਗਏ ਲੇਡੀਜ਼ ਹੋ ਗੀ ਓ ਚਲਾ ਸਕਦੇ ਨੇ ਬਜ਼ੁਰਗ ਬਜ਼ੁਰਗ ਓ ਭਾਜੀ ਚਾਲੀ ਪੰ ਚਾਲੀ ਪੰਜਾਹ ਕਿਲੋਮੀਟਰ ਈ ਹੁੰਦੀ ਚਲਦੀ ਐ ਬਸ ਕੋਈ ਹੈਗੀ ਏ ਓ ਲਾਇ ਓ ਕੰਪ ਆਪਣੀ ਦੀ ਬੈਸਟ ਹੈਗੀ ਏ।
ਤੇ ਅੱਛਾ ਤੇ ਓ ਬਜਾਜ ਵਾਲੇ ਦੀ ਆਂਦੀ ਏ।
ਹਾਂ ਟੀ ਵੀ ਐਸ ਬਜਾਜ ਅਲਿਆ ਦੀ ਵੀ ਏ ਓ ਠੀਕ ਏ ਓ ਡੇਢ ਲੱਖ ਰੁਪਏ ਦੇ ਆਸ ਪਾਸ ਆਂਦੀ ਐ ਪਰ ਐ। ਐ ਵਧੀਐ
ਅੱਛਾ ਜੀ ਤੇ ਏਨਾਂ ਦੀ ਐਵਰੇਜ
ਏਨਾ ਦੀ ਐਵਰੇਜ ਹੁੰਦੀ ਐ ਜੀ ਜਿਵੇਂ ਹਫ਼ਤੇ 'ਚ ਅਗਰ ਇੱਕ ਵਾਰੀ ਚਾਰਜਿੰਗ ਲਈ ਤੇ ਪੂਰਾ ਹਫ਼ਤਾ ਚੱਲ ਜਾਂਦੀ ਏ। ਪ ਪ ਪੈਟਰੋਲ ਆਲੀ ਦੀ ਤੁਸੀਂ ਸੋ ਦਾ ਤੇਲ ਪਵਾਓਗੇ ਦਿਨ 'ਚ ਤੀਹ ਪੈਂਤੀ ਕਿਲੋਮੀਟਰ ਚੱਲੋਗੇ ਓ ਖਤਮ ਹੋਜੇਗਾ। ਏਦਾ ਐ ਏ ਤੁਹਾਡਾ ਹਫ਼ਤਾ ਇੱਕ ਦਿਨ ਚਾਰਜ ਕਰੋਗੇ ਹਫ਼ਤਾ ਚੱਲੇਗੀ। ਹੂੰ ਐ ਦਿੱਕਤ ਐ ਹੋਰ ਕੁੱਛ ਨੀ ਹੈ।
ਹੋਰ ਬਾਕੀ ਤੁਸੀ ਹੀ ਕਰਦੇ ਓ।
ਮੈਂ ਤੇ ਫੈਕਟਰੀ 'ਚ ਵਾਂ ਕੰਮ ਕਰਨਾ ਵਾ। ਫੈਕਟਰੀ ਬਰਤਨ ਵਗੈਰਾ ਮੈਂ ਬਣਾਣਾ ਵਾਂ ਤੇ ਮਤਲਬ ਘਰ ਤਾਂ ਦੂਰ- ਦੂਰ ਜਾਣਾ ਪੈਂਦਾ ਨਾ। ਤੇ ਮੈਂ ਕਾ ਚੱਲ ਭਾਜੀ ਕੋਲ ਭਾਜੀ ਕੋਲ ਮੈਂ ਕੋਲ ਸਲਾਹ ਲੈ ਲਈ ਬੀ ਮੋਟਰ ਸੈਕਲ ਲਈਏ ਜਾਂ ਐਕਟੀਵਾ
ਹਾਂ-ਹਾਂ ਵਧੀਐ ਨਈ ਤੁਸੀਂ ਐਕਟਿਵਾ ਲੋ ਤੁਸੀਂ ਐਕਟਿਵਾ ਲੋ ਭਾਜੀ ਐਕਟੀਵਾ ਰ ਅੱਗੇ ਸਮਾਨ ਵੀ ਆ ਜਾਂਦਾ ਤੇ ਤੁਸੀਂ ਚਲਾ ਵੀ ਲਓਗੇ ਰੇਸ ਬ੍ਰੇਕ ਇੱਕ ਕਲਰ ਗੇਰ ਗੁਰ 'ਚ ਕਿੱਧਰ ਪਊਗਾ ਚੱਕਰ 'ਚ ਕਪਨੀ ਬਸ ਦੱਸੀ ਦੀ ਐ ਹੀਰੋ ਵਾਲਿਆਂ ਦੀ ਲੱਲ ਲੋ।
ਕਿ ਇਆਂ ਸੇਮ ਹੀ ਸਬਦੀਆ
ਕੰਪਨੀਆਂ ਦਾ ਫਰਕ ਹੈ ਹੀਰੋ ਹੋਂਡਾ ਬਜਾਜ ਵਾਲਿਆਂ ਦੀ ਟੀ ਵੀ ਐਸ ਆਲਿਆਂ ਦੀ। ਹੂੰ ਯਾਮਾਂ ਵਾਲਿਆਂ ਦੀ ਪੈਸਿਆਂ ਦਾ ਹੀ ਫ਼ਰਕ ਏ। ਪੈਸਿਆਂ ਦਾ ਫਰਕ ਐਵਰੇਜ ਵੀ ਫ਼ਰਕ ਹੈਗਾ ਟੀ ਵੀ ਐਸ ਐਲ ਦੀ ਥੋੜੀ ਜ਼ਿਆਦਾ ਦਿੰਦੀ ਏ। ਬਜਾਜ ਵਾਲਿਆਂ ਦੀ ਉਸ ਤੋਂ ਜਿਆਦਾ ਹੋਂਡ ਵਾਲਾ ਦੀ ਘੱਟ ਜੋ ਬੈਟਰ ਹੈਗੀ ਹੈ। ਉਹਦੀ ਜ਼ਿਆਦਾ ਥੋੜੀ
ਤੇ ਆਪਣਾ ਨਵੀ ਲੈ ਫੈਦਾ ਕੀ ਸੈਕਿੰਡ ਹੈਂਡ
ਅਗਰ ਤੁਹਾਨੂੰ ਚਲਾਉਣੀ ਆਂਦੀ ਹੈ ਠੀਕ ਠਾਕ ਨੋਲੇਜ ਹੈਗੀ ਹੈ ਤੇ ਪਹਿਲੇ ਸੈਕਿੰਡ ਹੈਂਡ ਲੋ।
ਠੀਕ ਹੈ ਜੀ ਸੈਕਿੰਡ ਹੈਂਡ ਮਲ ਕਿੰਨੇ ਕੁਊ ਮਿਲਜੇ ਗੀ।
ਮਿਲ ਜਾਏਗੀ ਤੀਹ ਪੈਂਤੀ ਹਜ਼ਾਰ ਰੁਪਏ ਦੀ ਵਧੀਆ ਸੋਲਾਂ ਸਤਾਰਾਂ ਮਾਡਲ ਮਿਲ ਜਾਂਦੀ ਏ। ਹੂੰ ਉਹ ਬਾਕੀ ਉਹ ਠੀਕ ਹੁੰਦੀ ਹੈ ਟਾਇਰ ਟੱਪਰ ਸਹੀ ਹੋਣੇ। ਚਹੀ ਗੱਡੀ ਤੇ ਇੰਜਨ ਸਹੀ ਉਹੇ ਚਾਹੀਦਾ ਐਵਰੇਜ ਆਪਣੇ ਆਪ ਤੇ ਦੇਏਗੀ।
ਹੂੰ
ਅਗਰ ਤੁਸੀਂ ਲੈਣੀ ਏ ਜੇਵੇਂ ਸੈਕਿੰਡ ਹੈਂਡ ਈ ਤੇ, ਸਬ ਸੇ ਬੈਸਟ ਰਹੇਗੀ, ਐਕਟੀਵਾ ਥ੍ਰੀ ਜੀ। ਹੂੰ, ਕਿਉਂਕਿ ਉਹ ਨੋਰਮਲ ਏ, ਫਾਈਵ ਜੀ ਵੀ ਠੀਕ ਏ ਲੇਕਿਨ ਥੋੜ੍ਹੇ ਉਹਦੇ ਫੀਚਰ ਮਹਿੰਗੇ ਆ ਜਾਂਦੇ ਨੇ, ਜੇਵੇ ਦੀ ਅਗਲੀ ਲੈਟ ਤੇ ਉਹ ਬ ਦੋ ਜ਼ਾਰ ਰੁਪਏ ਦੀ ਲੈਟ ਏ। ਤੇ ਥੀ ਜੀ ਦੀ ਸੋ ਰੁਪਏ ਦਾ ਕੰਮ ਹੋ ਜਾਂਦਾ ਐ।
ਅੱਛਾ-ਅੱਛਾ।
ਹੁਣ ਜਿਹੜੀ ਸਿਕਸ ਜੀ ਆਈ ਨਵੀਂ, ਇਹਨਾਂ ਚ ਪੰਪ ਹੈਗਾ, ਪੰਜ-ਪੰਜ ਜਾਰ ਦਾ, ਥੀ ਜੀ ਐ ਡੇਢ ਸੌ ਦਾ ਕੰਮ ਹੋ ਜਾਏਗਾ ਤੁਹਾਡਾ।
ਹਾਂਜੀ, ਤੇ ਇਹਨਾਂ ਦੀ ਇਹਨਾਂ ਦੀ ਬੋਡੀ ਪਲਾਸਟਿਕ ਦੇ ਵਿੱਚ ਏ, ਯਾ ਉਹ ਚ ਲੋਹੇ ਚ?
ਇਹ ਲੋਹੇ ਚ ਈ ਹੁੰਦੀ ਏ, ਦੋ ਤਿੰਨ ਪਾਰਟ ਹੁੰਦੇ ਨੇ ਪਲਾਸ
ਟਾਪਾ ਹੋ ਗਿਆ, ਅੱਗੇ ਹੈ ਜਿੱਥੇ ਬੈਟਰੀ ਫਿੱਟ ਹੁੰਦੀ ਏ, ਉਹ ਹੋ ਗਿਆ। ਪਿੱਛੇ ਬੈਕ ਲੈਟ ਹੋ ਗਈ, ਬਸ ਏਹੀ ਹੁੰਦਾ ਪਲਾਸਟਕ। ਬਾਕੀ ਸਭ ਲੋਇਆ ਹੁੰਦਾ ਹੈ। ਤੇ ਡੈਸ਼ਬੋਰਡ ਹੁੰਦਾ ਹੈ।
ਤੇ ਸਾਰੀ ਏ ਮਤਲਬ ਕਿ ਸੈਲਫ ਸਟਾਰਟ ਈ ਨੇ?
ਹਾਂ ਸੈਲਫ ਸਟਾਰਟ ਵੀ ਏ, ਕਿਕ ਵੀ ਏ, ਦੋਨ ਏ। ਦੋਨੋ ਤੋਂ ਹੀ, ਅਗਰ ਬੈਟਰੀ ਡਾਊਨ ਏ, ਤੇ ਕਿਕ ਨਾਲ ਹੋ ਜਾਏਗੀ, ਸਲਫ ਨਾ ਹੋ ਜਾਏਗੀ ਵੈਸੇ।
ਅੱਛਾ-ਅੱਛਾ, ਤੇ ਔਰ ਮਤਲਵ ਕਿੰਨੀ ਕੁ ਦੇਰ ਏ, ਬਾਦ ਇਹਨਾਂ ਦੀ ਉਹ ਕਰਾਣੀ ਪੈਂਦੀ ਏ ਸਰਵਿਸ?
ਦੋ ਮਹੀਨੇ ਤੱਕ। ਰੋਜ਼ ਯਕੀਨੀ ਚੱਲੇਗੀ ਜਿਸ ਹਿਸਾਬ ਨਾਲ ਹੋਏਗੀ ਸਰਵਿਸ ਤੇ ਵੈਸੇ -ਵੈਸੇ ਦੋ ਮਹੀਨੇ 'ਚ ਕਰਾਣੀ ਚਾਹੀਦੀ ਹੈ।
ਬ ਨ ਗਿਹਾ।
ਹੂੰ।
ਕ ਫੇਰ ਭਾਜੀ ਤੁਹਾਨੂੰ ਮੈਂ ਦੱਸਾਂਗਾ ਫਿਰ ਜਦੋ ਮੈਂ ਲੈਣੀ ਹੋਏਗੀ। ਹਾਂਜੀ, ਤੇ ਤੀ ਪੈਂਤੀ ਯਾਰ ਪੇ ਦੀ ਏਜ, ਏਹ ਰੇਂਜ ਤੱਕ ਮਿਲੇਗੀ ਸਾਰੀ, ਯਾ ਮਾਡਲ ਦਾ ਜਾਂ ਮੋ ਖੁਲਾ ਹਿਸਾਬ ਕਿਤਾਬ ਏ ਕੋਈ?
ਨਈ-ਨਈ, ਮੋਡਲ ਤੇ ਉਂਚੇ ਨੀਚੇ ਹੁੰਦੇ ਰਹਿੰਦੇ ਨੇ, ਜਿੰਨੇ ਪੈੇਹੇ ਖਰਚੋਗੇ, ਔਨੇ ਵਧੀਆ ਚੀਜ਼ ਮਿਲ ਮਿਲੇਗੀ, ਉਹਨਾ ਵੱਡੀਆ ਮਾਡਲ ਮਿਲ ਜੇਗਾ।
ਜਿੰਨਾ ਉੱਚਾ ਕੋਈ ਮਾਡਲ ਹੋਏਗਾ, ਉਨੇ ਪੈਸੇ ਜ਼ਿਆਦਾ ਨੇ।
ਹਾਂ, ਪੰਜਾਹ ਜ਼ਾਰ ਰੁਪਏ ਦੀ ਅੱਜ ਕੱਲ੍ਹ ਮਿਲਦੀ ਏ, ਫਾਈਵ ਜੀ ਮਿਲ ਜਾਂਦੀ ਏ, ਸਿਕਸ ਜੀ ਵੀ ਮਿਲ ਜਾਂਦੀ ਏ ਜਿਹੜਾ ਉੱਨੀ ਮਾਡਲ, ਯਾ ਵੀਹ ਮੋਡਲ ਮਿਲ ਜੇਗਾ।
ਹੂੰ।
ਪੰਜਾਹ ਹਜ਼ਾਰ ਰੁਪਏ, ਐਵਰੇਜ ਉਹਨਾਂ ਦੀ ਹੋਏਗੀ, ਚਾਲੀ ਪੰਜਾਹ ਦੀ।
ਅੱਛਾ-ਅੱਛਾ, ਹੂੰ। ਤੇ ਇਹਨਾਂ ਦੇ ਕਾਰਪੋਰੇਟਰ ਦੀ ਲਾਈਫ ਕਿੰਨੀ ਏ?
ਪੰਜ ਸਾਲ ਦੀ ਹੁੰਦੀ ਏ ਜ਼ਿਆਦਾਤਰ।
ਤੇ, ਪੰਜ ਸਾਲ ਦੀ
ਹਾਂ, ਪੰਜ, ਪੰਜ ਸਾਲ ਦੀ ਜਰੂਰਤ ਨਹੀਂ ਹੈ ਤੁਹਾ ਨੌ, ਕਾਵੇਟਰ ਦੀ ਸਰਵਿਸ ਸੁਰਵਿਸ ਕਰਾਣ ਦੀ, ਜਿਹੜੇ ਇੰਜੈਕਟਰ ਅੱਜ ਕੱਲ ਚੱਲਦੇ ਬੇ ਨੇ।
ਹਾਂਜੀ।
ਹਾਂ, ਵੈਸੇ ਤੇ ਚੇਂਜ ਈ ਹੁੰਦੇ ਨੇ ਐ, ਸਰਵਿਸ ਤੇ ਹੁੰਦੀ ਨਹੀਂ ਇਹਨਾਂ ਕਿ ਜਿਹੜੇ ਇੰਜੈਕਟਰ ਏ, ਕਾਵੇਟਰ ਦੀ ਸਰਵਿਸ ਹੁੰਦੀ ਹਰ ਮਹੀਨੇ।
ਅੱਛਾ-ਅੱਛਾ। ਤੇ ਔ ਹੋਰ, ਭਾਜੀ ਕੋਈ ਪੁਰਾਣੇ ਕ ਮੋਡਲ ਦਾ ਕੁਛ ਸਕੂਟਰ ਵੀ ਮਿਲ ਜੇਗਾ।
ਸਕੂਟਰ ਹਾਂ ਮਿਲ ਜਾਂਦਾ ਏ, ਸਾਡੇ ਕੋਲ ਹੈਗਾ ਸਕੂਟਰ ਮੈਂ ਚਲਾਨਾ ਵੀ ਆ।
ਹਮ
ਵਧੀਆ ਹੈਗਾ ਅ ਸਾਡਾ ਕੋਲ ਹੈ ਛਿਆਨਵੇਂ, ਸਤਾਨਵੇਂ ਮਾਡਲ ਏ। ਮੇਰੇ ਦਾਦ ਨਹੀਂ ਆਪੋ ਉ ਨਹੀਂ ਵੇਚਨਾ ਸਾਡੇ ਦਾਦੇ ਦੀ ਨਿਸ਼ਾਨੀ ਏ। ਉਵੇਂ ਤੁਹਾਨੂੰ ਦਵਾਲਾ ਅਗਰ ਚਾਹੀਦਾ ਹੋਏਗਾ। ਤੇ ਸਾਡੇ ਕੋਲ ਕਬਾੜ ਚ ਵੀ ਏ। ਉਹ ਵੀ ਚਲਾਣਾ ਹੇ ਤੁਸੀ ਤੁਹਾਨੂੰ ਦੇ ਦਾਂਗੇ। ਉਵੇਂ ਸਾਡੀ ਦੁਕਾਨ ਤੇ ਕਬਾੜ ਖੜਾ ਹੈ ਪੰਜ ਹਜ਼ਾਰ ਚੱਲਿਆ ਸਿਰਫ, ਸਾਫ਼ ਕਲਰ ਮਿੱਟੀ ਚੁਆਂ ਕਲਰ। ਖੇੜਾ ਹੁੰਦਾ ਦੂਸਰਾ ਕਲਰ ਹੁੰਦਾ ਉ, ਹਾਂ ਉ ਸਾਡੇ ਕੋਲ ਹੈ ਕਲਰ।
ਤੇ ਇਹਨਾਂ ਦੀ ਐਵਰੇਜ ਤੇ ਸਕੂਟਰਾਂ ਦੀ ਐਵਰੇਜ ਕੋਈ ਫ਼ਰਕ ਏ।
ਹਾਂ ਬਹੁਤ ਜਿਆਦਾ ਇਹਨਾ ਚ ਮੂਵੀਲਾਲ ਪੈਂਦਾ ਪੈਟ੍ਰੋਲ ਦੇ ਨਾਲ ਧੂਵਾਂ ਮਾਰਦੀਆਂ ਟੂ ਸਟੋਪ ਗੱਡੀ
ਹ
ਹਾਂ, ਇਹਨਾਂ ਨੂੰ ਮੂਵੀਲਾਲ ਜਦੋਂ ਵੀ ਜਿੰਨਾ ਤੇਲ ਪਵਾਓ ਉੱਨਾ ਮੂਵੀਲਾਲ ਪਵਾਓ।
ਅੱਛਾ ਜੀ।
ਸਕੂਟਰ ਧੂਆਂ ਜਬ ਤੱਕ ਧੂਆਂ ਨਹੀਂ ਦੇਗਾ ਤੇ ਉਹ ਇੰਨਾ ਸਟਾਰਟ ਨਹੀਂ ਸਹੀ ਤਰ੍ਹਾਂ ਹੋਏਗਾ ਜਬ ਤੱਕ ਧੂਆਂ ਨਹੀਂ ਦੇਗਾ ਉ।
ਤੇ ਫੇਰ ਇੰਨਾ ਨਾਲ ਤੋਂ ਖਰੀਦੇ ਏ ਹਾਂ ਤੇ ਇਹਨਾਂ ਤਾਂ ਫਿਰ ਖਰੇ ਸਕੂਟਰਾਂ ਉਹ ਆਪਣਾ ਇਲੈਕਟ੍ਰਾਨਿਕ
ਹਾਂ ਉਹਦੀ ਐਵਰੇਜ ਵੀ ਨਾਲੇ ਖਰਚਾ ਵੀ ਘੱਟ ਏ।
ਨਾਲ ਮਿਲ ਬਾਕੀ ਉਹ ਲੋਕਲ ਜਾਏਗੀ ਨਾ।
ਹਾਂ ਜਾਦਾ ਦੂਰ ਨਹੀਂ ਜਾਏਗੀ ਤੁਹਾਡਾ ਪੰਜਾਹ, ਸੱਠ ਕਿਲੋਮੀਟਰ ਚੱਲੇਗੀ ਉਹ।
ਤੇ ਇਹਨਾਂ ਦਾ ਚਾਰਜਰ ਇਹਨਾਂ ਦਾ ਮਤਲਬ ਬਿਜਲੀ ਵਾਲਾ ਚਾਰਜਿੰਗ ਕਰਨ ਵਾਲਾ ਵੀ ਸਮਾਨ ਨਾਲ ਹੀ ਦਿੰਦੇ ਹੋ।
ਚਾਰਜਿੰਗ ਤੁਹਾਡੇ ਘਰ ਪਲੱਗ ਚ ਲੱਗੇਗੀ ਚਾਰਜਿੰਗ ਜਿੱਥੇ ਪੁਆਇੰਟ ਹੁੰਦੇ ਨੇ।
ਹਾਂਜੀ-ਹਾਂਜੀ
ਥੇ ਲੱਗਦੀ ਹੈ ਇੱਕ ਰਾਤ ਲਾਉਣੀ ਪੈਂਦੀ ਏ ਚਾਰ ਯਾ ਅੱਠ ਘੰਟੇ। ਹ ਅੱਠ ਘੰਟੇ ਦੀ ਚਾਰਜਿੰਗ, ਹਾਂ। ਅੱਠ ਘੰਟੇ ਚਾਰਜ ਕਰੋ ਉਹਨੂੰ ਤੇ ਨਾਲੇ ਯਾ ਅਗਰ ਤੁਸੀਂ ਪੂਰੀ ਰਾਤ ਲਾ ਕੇ ਰੱਖਣੀ ਹੈ ਪਰ ਪੂਰੀ ਰਾਤ ਚ ਧਿਆਨ ਰੱਖਣਾ ਪਏਗਾ ਸਵੇਰੇ ਜਲਦੀ ਜਿੰਨੀ ਜਲਦੀ ਹੋ ਸਕੇ ਪੰਜ ਵਜੇ, ਚਾਰ ਵਜੇ ਉੱਠ ਕੇ ਬੰਦ ਕਰਦੋ ਉਹਨੂੰ। ਹਾਂ ਕਿਉਂਕਿ ਅੱਗ ਲੱਗਣ ਦਾ ਖ਼ਤਰਾ ਹੁੰਦਾ ਫਟ ਜਾਂਦੀ ਨਾ ਬੈਟਰੀ ਗਰਮ ਹੋ ਕੇ।
ਤੇ ਫੇਰ ਸਬ ਤੋਂ ਜਾਦਾ ਫੇਰ ਬੈਸਟ ਕਿਹੜੀ ਗੱਡੀ ਹੈਗੀ।
ਤੇ ਇੰਜਨ ਵਾਲੀ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਭਾਰਤ ਦੇਖ ਕੇ ਕੋਨੇ ਚ ਲੈ ਜਾਓ ਕੋਈ ਐਸੀ ਗੱਲ ਨੀ ਹੈ। ਹ।
ਹਮ।
ਮੋਟਰਸਾਈਕਲ ਵੀ ਕਾਮਯਾਬ ਏ, ਬੁਲੇਟ ਵੀ ਕਾਮਯਾਬ ਏ।
ਨਹੀਂ ਜੀ ਮੈਂ ਤੇ ਸਪਲੈਂ ਸਪਲੈਂਡਰ ਹੀ ਲਾਂਗਾ।
ਹਾਂ ਸਪਲੈਂਡਰ ਵਧੀਆ ਬਾਈਕ ਹੈ ਅੱਜ ਕੱਲ੍ਹ ਯਾਤਰਾ ਦੇ ਵੀ ਲੋਕ ਕਿ ਉਹੀ ਲੈ ਕੇ ਜਾਂਦੇ ਨੇ ਹਲਕੀ ਬਾਈਕ ਏ ਐਵਰੇਜ ਵੀ ਦਿੰਦੀ ਏ। ਨਾਲੇ ਹਲ ਵੀ ਬਾਈਕ ਹੈ ਐਵਰੇਜ ਵੀ ਐਵਰੇਜ ਵੀ ਬੜੀ ਵਧੀਆ ਹੈ ਪਹਾੜੀ ਇਲਾਕੇ ਚੱਲਦੀ ਹੈ ਲੇਕਿਨ ਪਹਾੜੀ ਇਲਾਕੇ ਦੇ ਹਿਸਾਬ ਨਾਲ ਗੱਡੀ ਹੈਗੀ ਹੈ ਬੁਲੇਟ ਵਧੀਆ, ਜਾਵਾ ਬੁਲੇਟ ਯਸ ਡੀ, ਯਮਾ, ਆਰ ਐਕਸ ਹੰਡਰਡ ਇਹ ਗੱਡੀਆਂ ਨੇ। ਪਹਾੜੀ ਇਲਾਕੇ ਵਾਸਤੇ ਜਿਨ੍ਹਾਂ ਨੇ ਚੌਵੀ ਘੰਟੇ ਪਹਾੜੀ ਇਲਾਕਾ ਹੀ ਘੁੰਮਨੇ।
ਨਹੀਂ ਤੇ ਜੇ ਯਾਤਰਾ-ਯੂਤਰਾ ਤੇ ਜਾਣਾ ਹੋਵੇ ਤੇ
ਯਾਤਰਾ ਵਾਸਤੇ ਮਾੜੀ ਨੀ ਹੈਹਾੜਾ ਅਗਰ ਇੱਕ-ਅੱਧੇ ਦਿਨ ਦਾ ਟੂਰ ਹੈਗਾ ਤੁਹਾਡਾ ਮਾੜੀ ਸਪਲੈਂਡਰ ਨਹੀਂ ਐ।
ਅੱਛਾ।
ਅਗਰਸੀ ਚੌਵੀ ਘੰੇ- ਤੇ ਰਹਿਣਾ ਪਹਾੜਾਂ ਚ ਤੁਸੀਂ ਤੁਹਾਡਾ ਪਹਾੜਾਂ ਚ ਕੰਮ ਅਪ- ਡਾਊਨ ਕਰਨ ਦਾ ਤੇ ਬੁਲਟ ਯਾਮਾ੍ ਇਹ ਚੀਜ਼ ਵਧੀਆ ਕ ਉਂਚਾਈ। ਪਹਾੜਾਂ ਤੇ ਜੈਵੇਂ ਰੋਜ਼ ਆਣਾ-ਜਾਂਣਾ ਤੁਹਾਡਾ ਤੇ ਬੁਲੇਟ ਵਧੀਆ ਹੂੰ ਬੁਲਟ ਦੀ ਐਵਰੇਜ ਵੀ ਘੱਟ ਏ੍ ਬੜੀ
ਤੇ ਐਂਝ ਏ ਪਾਜੀ ਫੇਿਰ ਐਜ ਏ ਮੈਂ ਤੁਹਾਨੂੰ ਨਾ ਫਿਰ ਫੇਰ ਫੋਨ ਕਰਾਂਗਾ ਜਿਹੜੀ ਵੀ ਗੱਡੀ ਲੈਣੀ ਹੋਏਗੀ ਮੈਂ ਤੁਹਾਨੂੰ ਫੇਿਰ ਫੋਨ ਕਰਾਂਗਾ। ਠੀਕ ਐ ਜੀ ਠੀਕ ਐ ਜੀ ਫੇਿਰ ਕਰਾਂਗੇ ਫੋਨ ਠੀਕ ਐ। ਜਿਹੜੀ ਵਿਚਾਰ ਬਣੂਗਾ।
ਠੀਕ।